ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਕੀ ਹਾਲ ਚਾਲ ਹੈ ਵਧੀਆ ਸਭ ਠੀਕ ਹੈ ਤੁਸੀਂ ਸੁਣਾਓ ਘਰ ਬਸ ਇਸਨੇ ਯਾਦ ਕਰ ਲ ਹੁਣ ਬੱਚਾ ਹੋ ਗਈਆਂ ਤੇ ਨਾਨਕਿਆਂ ਦਾ ਕਹਿੰਦੇ ਪਹਿਚਾਣ ਵਾਸਤੇ ਮੈਂ ਕਿਹਾਿਆ ਭਾਈ ਬੜੀ ਗਰਮੀ ਹੈ ਕਿਸ ਤਰ ਦਿੱਕਤਾਂ ਵੀ ਨੀ ਹੋ ਰਹੀਆਂ ਤੁਹਾਡਾ ਕਿਸ ਤਰ੍ਹਾਂ ਚੱਲ ਰਿਹਾ?
ਸਾਡੇ ਵੀ ਬਸ ਬੱਚੇ ਗਰਮੀਆਂ ਚ ਲੱਗੇ ਰਹੇ ਛੁੱਟੀਆਂ ਹੋ ਗਈਆਂ ਘਰ ਦਾ ਕੰਮ ਹੀ ਨਹੀਂੀ ਕੋਈ ਖਤਮ ਹੋ ਰਿਹਾ ਟਾਈਮ ਤੇ ਤੇ ਪਹਿਲਾਂ ਤਾਂ ਉੱਠਦੇ ਹੀ ਲੇਟੱਚ ਜੇ ਹਾਂ
ਹਾਂ ਛੁੱਟੀਆਂ
ਲੀ ਹਾਂਜੀ ਹਾਂਜੀ ਛੁੱਟੀ ਟੀਆਂ ਕਰਕੇ ਤੇ ਹੋਰ ਕੀ ਰਾਤੀ ਆਪਣਾ ਫਿਲਮ ਫੁਲਮ ਕੁਛ ਨਾ ਕੁਛ ਦੇਖ ਕਿਤੇ ਰਹਿੰਦੇ ਆ ਫਿਲਮਾਂ ਦੇਖ ਕੇ ਸੌਂਦੇ ਆਂ ਅੱਜ ਕੱਲ ਬਸ ਫਿਰ ਸਵੇਰੇ ਫਿਰ ਮੈਂ ਵੀ ਉਠਾਉਂਦੀ ਨ ਮੈਂ ਕਿਹਾ ਚੱਲ ਉੱਠ ਜਾਣਗੇ ਫਿਰ ਉਹ ਸਾਰਾ ਸਿਸਟਮ ਲੇਟ ਲੇਟ ਚੱਲ ਰਿਹਾ ਖਾਣਾ ਪੀਣਾ ਸਭ ਕੁਛ ਪਲੇਟ
ਉਹੀ ਹੈ ਨਾ ਨਾਸ਼ਤੇ ਦਾ ਪਤਾ ਹੀ ਨਹੀਂੀ ਲੱਗਦਾ ਕਿਤੇ ਅੱਠ ਨੌ ਵਜੇ ਨਾਸ਼ਤਾ ਹੋ ਜਾਂਦਾ ਸੀ ਹੁਣ
ਜੇ ਅਸੀਂ ਵਿਹਲੇ ਹੋ ਜਾਂਦੇ ਸੀ ਨਾਸ਼ਤਾ ਵੀ ਕਰਕੇ ਤੇ ਚਲੋ ਬਈ ਥੋੜ੍ਹਾ ਬਹੁਤ ਫਿਰ ਪਾਠ ਕਰੀ ਦੀ ਸੀ ਤੇ ਫੇਿਰ ਰੋਟੀ ਦੁਪਹਿਰ ਦੀ ਲੱ ਹਾਂ ਫਿਰ ਤੇ ਆਪਣਾ ਟਾਈਮ ਨਾਲ ਸਾਰੇ ਕੰਮ ਹੁੰਦੇ ਸੀ ਨਾ ਹੁਣ ਸਾਰਾ ਕੰਮ ਹੀ ਨਹੀਂ ਰਿਹਾ ਉਹ ਕੰਮ ਟਾਈਮ ਵਲਾਂ
ਬੱਚੇ ਬਾਰਾਂ ਵਜੇ ਇੱਕ ਵਜੇ ਉੱਠਦੇ ਪਏਦੇ ਤੇ ਕਿਸ ਟਾਈਮ ਨਾਸ਼ਤਾ ਬਣਾਉਣੇ
ਹਾਂਜੀ ਹਾਂ ਫਿਰ ਚੀਜ਼ ਵੀ ਇਹਨਾਂ ਨੂੰ ਅਲੱਗ ਅਲੱਗ ਡਿਮਾਂਡ ਚਾਹੀਦੀ ਹੈ ਕੁਛ ਨਾ ਕੁਛ ਬਈ ਨਵਾਂ ਬਣਾ ਕੇ ਜ ਇਹ ਵੀ ਏ ਬਈ ਰੋਜ਼ ਰੋਜ਼ ਉਹੀ ਚੀਜ਼ਾਂ ਵੀ ਨੀ ਖਾਣੀਆਂ ਨਾਸ਼ਤਾ ਵੀ ਅਲੱਗ ਅਲੱਗ ਚਾਹੀਦਾ ਹੈ ਕਦੀ ਪੂੜਾ ਬਣਾਓ ਕਦੀ ਪੋਹਾ ਬਣਾਓ ਸੈਂਡਵਿਚ ਬਣਾਓ ਕਦੀ ਕੁਛ ਕਦੀ ਡੋਸਾ ਬਸ ਫਿਰ ਹਾਂ ਇਹੀ ਕੰਮ ਚੱਲ ਰਿ ਹਾਂ ਕਰਨਾ ਹਾਂਜੀ ਉਹੀ ਨਾ ਮੈਂ ਤੇ ਫਿਰ ਇੱਕ ਦਿਨ ਪਹਿਲਾਂ ਹੀ ਪੁੱਛਣੀ ਆ ਨਾ ਇਹਨਾਂ ਨੂੰ ਬ ਕੱਲ ਦੱਸ ਦੋ ਕੀ ਖਾਣਾ ਉਸ ਟਾਈਮ ਤੇ ਨੀ ਦਵਾ ਦਵ ਬਣਦੀ ਫਿਰ ਚੀਜ਼ ਇੱਕ ਦਿਨ ਪਹਿਲਾਂ ਹੀ ਰਾਤ ਪੁੱਛ ਕੇ ਰੱਖਣੀ ਆ ਮੈਂ ਵੀ ਕੱਲ ਕੀ ਖਾਣਾ ਹੈ ਹਾਂ ਫਿਰਸ ਹਾਂਜੀ ਹਾਂਜੀ ਹਾਂਜੀ ਹ
ਹੀ ਰੋਟੀ ਪਾਣੀ ਦਿਆਂਗੇ ਕੁ ਦੋ ਤੇ ਚਾਹ ਜੋ ਪੀਣੀ ਪੀ ਲੋਓ ਉਸ ਤੋਂ ਬਾਅਦ ਰੋਟੀ ਖਾਓ ੁ
ਹਾਂਜੀ ਇਹੀ ਬਸ ਚੱਲ ਬਸ ਉਹੀ ਨਾ ਅੱਜ ਕੱਲ ਫਿਰ ਉਹ ਠੰਡੇ ਦਾ ਵੀ ਚੱਲ ਰਿਹਾ ਹਾਂਜੀ ਜਾਂ ਫਿਰ ਠੰਡਾ ਪਾਣੀ ਕਦੇ ਨਿੰਬੂ ਪਾਣੀ ਕਦੀ ਸ਼ਰਬਤ ਕਦੀ ਕੋਈ ਕੌਫੀ ਬਣਾਉਂਦੇ ਪਏ ਆ ਕਦੇ ਕੁਛ ਇਨਾ ਹ ਹਮ ਕਹਿਣਗੇ ਅਸੀਂ ਹਾਂ ਬਸ ਕਹਿਣਗੇ ਆਪੇ ਬਣਾ ਲੈਦੇ ਆਪ ੇ ਬਣਾ ਤੇ ਲੈਣਗੇ ਲੇਕਿਨ ਜਿਹੜਾ ਫਿਰ ਬਾਅਦ ਚ ਖਲੇਰਾ ਪਾਉਂਦੇ ਆ ਉਹ
ਸਹੀ ਕਹਿ ਰਓ
ਘ ਲਓ ਉਸ ਤੋਂ ਚੰਗਾ ਤੇ ਅਸੀਂ ਆਪ ਹੀ ਬਣਾਓ ਤੇ ਅੱਛਾ ਹੈ ਹਾਂ ਕ ਉਹਨਾਂ ਨੂੰ ਸ਼ੌਕ ਤੇ ਆਉਂਦਾ ਮੈਂ ਵੀ ਫੇਰ ਕਹਿੰਦੀ ਚਲੋ ਕਰਲੋ ਕੋਈ ਗੱਲ ਨੀ
ਹਾਂਜੀ ਉਹ ਤਾਂ ਸੁਣਦੇ ਥੋੜੀ ਨੇ ਬ
ਕੋਈ ਗੱਲ ਨੀ ਫ ਸਾਂਭਣਾ ਪੈਂਦਾ ਹੈ
ਹਾਂਜੀ।
ਡਬਲ ਡਬਲ ਲਗਾਉਣਗੇ। ਦੁੱਧ ਵੀ ਜਿਆਦਾ ਚੀਨੀ ਸਭ ਕੁਛ ਵਾਧੂ ਵਾਧੂ ਪਾਣੀ ਹੈ ਫੇਰ ਇਹਨਾਂ ਨੇ,
ਹਾਂਜੀ।
ਹਾਂਜੀ। ਸੁਣਦੇ ਨੀ ਨਾ ਫਿਰ ਸਾਨੂੰ ਵੀ ਬਣਾ ਬਣਾ ਕੇ ਕਈ ਵਾਰੀ ਕੋਈ ਸ਼ਰਬਤ ਵੀ ਲਾਉਣਗੇ ਕੋਈ ਮਜੀਟੋ ਵਗੈਰਾ, ਅੱਜ ਕੱਲ੍ਹ ਕਈ ਛੇਕ ਚੱਲ ਰਹੇ ਪਏ ਆ ਬਸ ਉਹ, ਹਾਂ ਤੇ ਦੇ ਆ ਤੇ ਫੇਰ ਉਹ ਬਣਾ ਹੀ ਜਾਂਦੇ ਪਏ ਆ, ਕਦੀ ਪੁਛ ਕਦੀ ਰਾ ਕੀ ਬਣਾਉਣਗੇ ਹਾਂਜੀ, ਚਲ। ਕਹਿੰਦੇ ਪਏ ਉਜ ਨਾਨਕੇ ਜਾਣਾ ਜਾਣਾ ਮੈਂ ਵੀ ਅਜੇ ਥੋੜਾ ਡਿਲੇਅ ਕਰਦਾ ਪਈਆਂ ਹਾਂ, ਮੇਰੇ ਕਰਕੇ ਥੋੜੇ ਢਿੱਲ ਪ, ਹਾਂਜੀ, ਹਾਂਜੀ, ਫਿਰ ਉਹ ਵੀ ਇੱਕ ਇਹ ਵੀ ਇੱਕ ਟ੍ਰੈਂਡ ਹੋ ਗਿਆ ਨਾ ਵੀ ਜਾਣਾ, ਤੇ ਹੈ। ਚਾਹੇ ਦੋ ਦਿਨ ਲਈ ਜਾਣ ਚਾਹੇ ਚਾਰ ਦਿਨ ਲਈ, ਨਾਲ ਹੀ ਫੇਰ ਇਸ ਤਰ੍ਹਾਂ ਹੀ ਕਰਾਂਗੇ ਨਾ ਥੋੜੇ ਦਿਨ ਲਈ ਇੱਕਠੇ ਜਾਵਾਂਗੇ ਤੇ ਵਾਪਿਸ ਆ ਜਾਗੇ ਨਾ,
ਹੋਰ ਦੋ ਚਾਰ ਦਿਨ ਲਗਾ ਕੇ ਆ ਜੋ।
ਹਾਂਜੀ, ਰਹਿਣ ਵਾਲਾ ਸਿਸਟਮ ਨੀ ਹੋਣ ਰਿਹਾ ਦਾ ਮਹੀਨਾ- ਮਹੀਨਾ, ਰੈਣ ਬੱਚੇ ਜਾਂ
ਉਹ ਤੇ ਬਹੁਤ ਦੂਰ ਚਲਾ ਗਿਆ।
ਹਾਂਜੀ ਉਹ ਨੀ ਟਾਈਮ ਹੈਗਾ, ਹਾਂਜੀ-ਹਾਂਜੀ ਹੋਰ ਕੀ ਨਾਲ ਹਾਂਜੀ ਹ ਨਹੀਂ ਨਹੀਂ ਏਹ ਹਾਂ ਕੰਮ ਖੇਚੱਲ ਬਹੁਤ ਹੋ ਜਾਂਦੀ ਨਹੀਂ-ਨਹੀਂ ਖ ਚਲ ਹੋ ਜਾਂਦੀ ਹੈ ਬੜੀ ਬੱਚੇ ਨਾਲੇ ਫੇਰ ਪਰੇਸ਼ਾਨ ਨੁਕਸ਼ਾਨ ਵੀ ਕਰਦੇ ਆ ਜਦੋਂ ਇਕੱਠੇ ਹੋਣ ਨਾ ਬੱਚੇ ਫੇਰ ਕਰਦੇ ਆ ਖ਼ਰਾਬੀਆਂ ਵੀ ਹਾਂ ਬੱਚੇ ਆਪ ਤੇ ਬੈਠੇ ਰਹਿੰਦੇ ਇੱਕ ਪਾਸੇ ਸ਼ਰਾਰਤਾਂ ਵੀ ਕਰਨਗੇ ਫਿਰ ਖਲੇਰੇ ਵੀ ਪੂਰੇ ਪਾਉਂਦੇ ਆ।
ਟਾਈਮ ਸਿਰ ਉਹਨਾਂ ਨੂੰ ਖਾਣਾ ਪੀਣਾ ਦਿਓ।
ਹਾਂਜੀ-ਹਾਂਜੀ।
ਜਿਹੜੇ ਖਿਲਾਰੇ ਵੀ ਚੁੱਕਣਗੇ ਤੇ ਉਹਨਾਂ ਕੋਲ ਟਾਈਮ ਕਿੰਨਾ ਹੈ, ਫਿਰ ਰੋਟੀ ਵੀ ਟਾਈਮ ਸਿਰ ਨਾਸ਼ਤਾ ਵੀ ਟਾਈਮ ਸਿਰ ਸਭ ਕੁਛ ਦੇਣਾ ਪੈਂਦਾ ਭੈਣ ਜੀ।
ਸਾਰੇ ਦਿਨ ਨਿਕ ਕਲ ਜਾਂਦਾ। ਸਵੇਰੇ ਬਣਾਓ ਫਿਰ ਦੁ ਦੁਪਹਿਰ ਦੀ ਦੁਪਹਿਰੇ ਬਣਾਓ ਫਿਰ ਰਾਤ ਦੀ ਬਸ ਇਹੀ-ਇਹੀ ਚੱਕਰ ਚੱਲਦਾ ਰਹਿੰਦਾ ਸਾਰਾ ਦਿਨ ਹਮ ਹਾਂ ਬੱਚੇ ਆਪਣੀਆਂ ਉਹਨਾਂ ਨੂੰ ਹੁੰਦਾ ਕਿ ਸਾਨੂੰ ਛੁੱਟੀਆਂ ਸਾਨੂੰ ਬਸ ਮੌਜਾਂ ਸਾਡਾ ਕੰਮ ਵਲ ਹੋ ਜਾਂਦਾ ਛੁੱਟੀਆਂ ਚ।
ਉਹ ਤੇ ਹੈ ਹੀ ਹੈ ਇਸੋ ਤਾਂ ਛੁੱਟੀ ਹੈ ਜੀ ਸਾਡੀ ਛੁੱਟੀਆਂ ਤੁਹਾਡੀ ਸਾਡੀ ਥੋੜੀਆਂ ਹੁੰਦੀਆਂ ਘਰ ਜਿਹੜੀਆਂ ਹੈਗੀਆਂ ਨੇ ਤੀਵੀਆਂ ਸਾਡੇ ਲੋਕਾਂ ਦੀ ਕੋਈ ਛੁੱਟੀ ਨਹੀਂ ਹੈ ਉਲਟਾ ਹੋਰ ਕੰਮ ਵੱਧ ਗਿਆ ਉਹ ਸਕੂਲ ਜਾਂਦੇ ਨੇ ਤਾਂ ਕੰਮ ਆਪਣਾ
ਹੋਰ ਕੀ ਬਿਲਕੁਲ ਹਾਂ ਰੈਸਟ ਵੀ ਕਰ ਲਈ ਦੀ ਏ ਹਾਂਜੀ ਨਾ ਨਾ। ਬਿਲਕੁਲ ਉਹ ਤੇ ਹੈ ਬਿਲ ਕੁਲ ਨੀ ਹੋਇਆ ਜਾਂਦਾ ਰਾਤ ਰਾਤੀ ਵੀ ਲੇਟ-ਲੇਟ ਸੋਨਾ ਹੋ ਜਾਂਦਾ ਹੈ। ਫਿਰ ਸਵੇਰੇ ਵੀ ਬਸ ਉ ਬਸ ਬਈ ਬੁਰੀ ਹਾਲਤ ਹੋਈ ਹੁੰਦੀ ਹੈ। ਹਾਂਜੀ-ਹਾਂਜੀ ਚਲੋ ਥੋੜੇ ਦਿਨਾਂ ਦਾ ਹੈ ਇਹਨਾਂ ਨੂੰ ਫਿਰ ਸ਼ੌਂਕ ਹੁੰਦਾ ਕਰਨਾ ਤੇ ਹੈ ਹੀ ਹੈ। ਆਪਣਾ ਪੜ ਹੀ ਲੈਣ ਏਹ ਹੀ ਬਹੁਤ ਇਹਨਾਂ ਦਾ। ਤੇ ਆਪਣੇ ਕੰਮ ਕਰ ਲੈਣ ਟਾਈਮ ਸਿਰ ਓਹੀ ਨਹਾਉਣਾ ਵੀ ਫਿਰ ਨਹਾਉਣਾ ਵੀ ਇਹਨਾਂ ਨੂੰ ਕਹਿ-ਕਹਿ ਕੇ ਨੁਹਾਉਣਾ ਪੈਂਦਾ ਨਹਾ ਲਓ ਨਹਾ ਲਓ ਨਹਾਉਦੇ ਵੀ ਨੀ ਜਲ ਤੇ ਹੋਰ ਕੀ ਨਹਾਉਣ ਦਾ ਹਾਂ ਨਹਾਉਣ ਦਾ ਨਾਮ ਨੀ ਲੈਂਦੇ ਕਿਉਂਕਿ ਪਸੀਨੇ ਨੀ ਆ ਰਹੇ ਬੱਚਿਆ ਨੂੰ ਹਾਂਜੀ ਬਸ ਇਹੀ ਹੈ ਸਭ ਪਾ ਸਭ ਆਹ ਨਹੀਂ ਸਭ ਘਰਾਂ ਚ ਇਹੀ ਹਾਲ ਸਭ ਪਾਸੇ ਬਸ ਜਾਂ ਫੋਨ ਤੇ ਗੇਮਾਂ ਚੱਲਦੀਆ ਹੋਣਗੀਆਂ ਜਾਂ ਟੀਵੀ ਤੇ ਪਿਕਚਰ ਕੋਈ ਲਗਾਈ ਦੀ ਹੋਏਗੀ ਬਸ ਇਹੀ ਕੁਛ ਚੱਲ ਰਿਹਾ ਹਮ ਇਹੀ ਕੰਮ ਹੋ ਰਿਹੇ ਆ ਸਭ ਪਾਸੇ
ਹੋਰ
ਟੀਆਂ ਫਿਰ ਉਹਨਾ ਨੇ ਇੰਜੋਏ ਤੇ ਆਪਣਾ ਕਰਨਾ ਬਈ ਹਾਂਜੀ ਅਸੀਂ ਇਹੀ ਹੈ ਸਾਡਾ ਇੰਜੋਏ ਡਬਲ ਕੰਮ ਅਸੀਂ ਇੰਜੋਏ ਕਰ ਦੇ ਪਏ ਹੈ ਡਬਲ ਕੰਮ ਕਰਕੇ ਹਾਂ ਹੋਰ ਕੀ ਹਾਂ ਅਸੀਂ ਜੇ ਕਿਤੇ ਜਾਣਾ ਨਾ ਸਾਡੇ ਦਿਮਾਗ ਤੋਂ ਜ਼ਿਆਦਾ ਵਰਡਨ ਪੈ ਜਾਂਦਾ ਜੇ ਅਸੀਂ ਕਿਤੇ ਲੈ ਕੇ ਵੀ ਇਹਨਾਂ ਨੂੰ ਜਾਣਾ ਨਾ ਉੱਥੇ ਵੀ ਇਹਨਾਂ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਸਾਨੂੰ ਵੀ ਕਿਸੇ ਨਾਲ ਲੜਨ ਨਾ ਆਪਸ ਚ ਇਹਨਾਂ ਲੜਾਈ ਨਹੀਂ ਹੋਣੀ ਚਾਹੀਦੀ ਕੁੱਛ ਨੀ ਹੋਣਾ ਚਾਹੀਦਾ ਉੱਥੇ ਦਿਮਾਗ ਦੀ ਪਰੇਸ਼ਾਨੀ ਜ਼ਿਆਦਾ ਹੋ ਜਾਂਦੀ ਹੈ ਜਦੋਂ ਘਰੋਂ ਬਾਹਰ ਜਾਂਦੇ ਹੈ ਬੱਚੇ ਹੋਰ ਬੱਚਿਆਂ ਨੂੰ ਜਦੋਂ ਨਾਲ ਮਿਲਦੇ ਆ ਬ ਚਲੋ ਆਪਣੇ ਹਾਂਜੀ ਹਾਂ ਲੜ ਲੜਾਈ ਤੇ ਹੋ ਹੀ ਜਾਂਦੀ ਹੈ ਹਾਂਜੀ ਕੋੇ ਨਾ ਕਿਸੇ ਕਾਰਨ ਤੋਂ ਪਤਾ ਹੀ ਨਹੀ ਲੱਗਦਾ ਬੈਠ ਬੈਠੇ ਬੈਠੇ ਆਵਾਜ਼ ਆਜਏਗੀ ਹਾਂ ਕਿੱਧਰੋਂ ਲੜਾਈ ਸ਼ੁਰੂ ਹੋ ਗਈ ਹੈ ਕੁਛ ਨੀ ਪਤਾ ਲੱਗਦਾ ਹਾਂਜੀ ਹੋਰ ਟੀ ਵੀ ਹਾਂਜੀ ਹਾਂਜੀ ਹਾਂ ਬਸ ਇਹੀ ਤੇ ਲ ੜਾ ਹੀ ਹੈ ਹਾਂ ਚੈਨਲ ਲੜਾਈ ਹੋਈ ਜਾਂਦੀ ਆ ਟੀ ਵੀ ਦੇ ਹਾਂ ਜੇ ਫੋਨ ਇੱਕ ਹੋਏਗਾ ਤੇ ਉਹਦੀ ਲੜਾਈ ਹੋ ਜਾਏਗੀ ਜਾਂ ਟੀਵ ਤੋਂ ਮੇਨ ਲੜਾਈ ਇਹੀ ਆ ਬਸ ਜਾਂ ਥੋੜਾ ਜਿਹਾ ਕਿਸੇ ਨੇ ਹੱਥ ਲਗਾ ਤਾ ਇੱਕ ਦੂਸਰੇਿਆਂ ਨੂੰ ਜਰਾ ਜਿਹਾ ਮਜ਼ਾਕ ਨਾਲ ਤੇ ਉਹ ਵੀ ਨੀ ਬਰਦਾਸ਼ਤ ਹੁੰਦਾ
ਬਿਲਕੁਲ ਠੀਕ ਆ ਕਹਿ ਰ ਬੱਚੇ ਮੰਗਦੇ ਵੀ ਨਹੀਂ ਬਾਹਰ ਜਾ ਕੇ ਕਹਿਣਾ ਸੁਣਦੇ ਵੀ ਨਹੀਂ ਨੇ
ਦੇ ਉੱਧਰ ਹੀ ਜਾਂਦੇ ਆ ਬੱਚੇ ਮੈਂ ਵੇਖਿਆ ਨਾ ਘਰ ਕੰਟਰੋਲ ਚ ਰਹਿੰਦੇ ਆ ਆਪਣੇ ਘਰ ਪਤਾ ਵੀ ਸਾਡੇ ਘਰ ਹਾਂ ਸਾਡੇ ਘਰ ਦਾ ਇਹ ਡਿਸ ਡਿਸਿਪਲਿਨ ਐ ਅਸੀ ਇਸ ਤਰਹਾਂ ਰਹਿਨਾ ਐ। ਕਾ ਬਾਹਰ ਜਾ ਕੇ ਤੇ ਬਿਲਕੁਲ ਇਹ ਯਾਦ
ਹਾਂ ਬਿਲਕੁਲ ਆਜਾਦੀ ਬਈ ਛੁੱਟੀਆਂ ਨੇ ਸਭ ਫਿਰ ਕਹਿੰਦੇ ਛੁੱਟੀ ਹੈ ਹਮਾਰੀ ਹਮ ਜੋ ਮਰਜੀ ਕਰੇਂ ਮੈਂ ਕਿਹਾ ਇਹ ਕੋਈ ਥੋੜੀ ਹੁੰਦਾ ਐ ਤੁਸੀ ਜੋ ਮਰਜੀ ਕਰੋ ਸਾਨੂੰ ਦੁਖੀ ਕਰਿਓ ਜਿੰਹਨਾਂ ਦੇ ਘਰ ਆਏਂ ਉਹਨਾਂ ਦੁਖੀ ਕਰਿਆ ਐ ਹੁਹ ਇਹ ਨੀ ਕਰੋ।
ਹੋਰ ਕੀ ਇਹੀ ਹਾਂ ਮੈਂ ਵੀ ਇਹ ਕਹਿਨੀ ਹਾਂ ਇਹੀ ਬੋਲਦੀਆਂ ਮੈਂ ਅਗਲੀ ਵਾਰੀ। ਨੀ ਆਓਗੇ ਹੁਨ ਹੁਨ ਨੀ ਲਿਆਨਾ ਤੁਹਾਨੂੰ ਉਹ ਫੇਰ ਭੁੱਲ-ਭੁੱਲ ਜਾਈਦਾ ਐ। ਫੇਰ-ਫੇਰ ਉਹੀ ਟਾਈਮ ਆ ਜਾਂਦਾ ਹੈ। ਹਾਂ ਇਸ ਤਰਹਾਂ ਹੀ ਚੱਲਦਾ ਹੈ ਸ ਪਾਸੇ ਮੈਂ ਕਿਹਾ ਸ਼ਾਇਦ ਸਾਡੇ ਬੱਚ ਇਸ ਤਰ੍ਹਾਂ ਦੇ ਪਰ ਸਭ ਬੱਚਿਆਂ ਦੇ
ਸਾਰੇ ਬੱਚੇ ਇਸ ਤਰ੍ਹਾਂ ਦੇ ਭੈਣ ਜੀ।
ਹਾਂਜੀ-ਹਾਂਜੀ-ਹਾਂਜੀ ਆ ਹਾਂਜੀ ਆ ਨਹੀਂ ਨਾ ਉੱਥੇ ਨਹੀਂ ਨਾ ਜਾਨਾ ਉੱਥੇ ਉਹਨਾ ਨੂੰ ਫੇਰ ਫੇਰ ਡਿਸਿਪਲਿਨ ਚ ਰਹਿਣਾ ਪੈਣਾ ਹੈ ਉਹ ਟੀਚਰਜ਼ ਹੁੰਦੀ ਐ ਨਾਲ। ਉਹ ਫੇਰ ਡਰਨਾ ਰਹਿਨਾ ਪੈਨਾ ਸ ਪਰ ਕੈਂਪ ਚ ਵੀ ਇੰਜੋਯ ਤੇ ਹੁੰਦਾ ਐ ਚਲੋ
ਬਹੁਤ ਅੱਛਾ ਲੱਗਦਾ ਹੈ ਭੈਣ ਜੀ ਮੰਨੋਗੇ ਨਹੀਂ ਸਾਡੇ ਇੱਥੇ ਘੱਟੋ ਪੰਜਾਹ ਸੱਠ ਬੰ ਬੱਚਾ ਆਉਂਦਾ ਐ ਉਨੀਆਂ ਹੀ ਟੀਚਰਾਂ ਇੱਕ-ਇੱਕ ਬੱਚੇ ਨੂੰ ਇੱਕ-ਇੱਕ ਟੀਚਰ ਲਏ ਕੇ ਬੈਠੀ ਹੈ। ਇੰਹਨਾਂ ਅੱਛਾ ਕਰਦੇ ਪਏ ਨੇਂ। ਪੰਜ ਸਾਲ ਤੋ ਬੱਚਾ ਗਿਆ ਉੱਥੇ ਪੰਜ ਸਾਲ ਦਾ ਬੱਚਾ ਓਹ ਲਿੱਤਾ ਉਹਨਾਂ ਨੇ ਹਾਂ ਛੋਟੇ ਬੱਚਿਆਂ ਨੂੰ ਗੁਰੂਆਂ ਦੇ ਨਾਂ ਸਿਖਾਉਂਦੇ ਨੇ ਉੜਾ
ਜੀ ਹਾਂ ਆ ਨਹੀਂ ਬੜੀ ਵਧੀਆ ਗੱਲ ਏ ਬਹੁਤ
ਦੇ ਨੇ ਬੜਾ ਅੱਛਾ ਲੱਗਦਾ ਮੈਂ ਗਈ ਹੋਈਆਂ ਜਾਣਾ ਸੀ ਮੈਨੂੰ ਕਹਿੰਦੇ ਪਏ ਨੇ ਉਹ ਹਾਂ।
ਹਾਂ ਨਾਲੇ ਆਪਨਾ ਤੇ ਅਪ ਆਪਣਾ ਇਤਿਹਾਸ ਪਤਾ ਹੋਣਾ ਚਾਹੀਦਾ ਆਪਨੀ ਬਾਨੀਆਂ। ਬਾਰੇ ਪਤਾ ਹੋਉਨਾ ਚਾਹੀਦਾ ਬੱਚਿਆਂ ਨੂੰ ਹਾਂ ਛੋਟੀ ਉਮਰ ਤੋਂ ਹੁਨ ਆਪਨੇ ਬੱਚਿਆਂ ਨੂੰ ਹਾਂਜੀ-ਹਾਂਜੀ ਸਤ ਸ਼ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤ ਸ਼੍ਰ